ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ ਤੁਸੀਂ ਸੁਣਾਓ।
ਬਸ ਠੀਕ ਹੈ।
ਹੋਰ ਉਹ ਮੇਰੇ ਭਰਾ ਨੇ ਕਿਹਾ ਸੀ ਤੁਹਾਨੂੰ ਫੋਨ ਕਰ ਲਾਂ ਤੇ ਤੁਹਾਡੇ ਘਰ ਦਾ ਮਹੂਰਤ। ਸੀ ਨਾ ਤਾਂ ਪੁੱਛਣ ਵਾਸਤੇ ਫੋਨ ਕੀਤਾ ਸੀ।
ਕਦੋਂ ਸੀ ਉਹ ਡੇਟ ਹੀ ਭੁੱਲ ਗਿਆ ਸੀ।
ਉਹ ਬਸ ਅਗਲੇ ਹਫ਼ਤੇ ਵੇ।
ਅੱਛਾ, ਅਗਲੇ ਹਫ਼ਤੇ ਠੀਕ ਹੈ ਠੀਕ।
ਹਾਂ
ਅੱਛਾ ਤੁਸੀਂ ਬੁਲਾਇਆ ਹੋਣਾ ਨਾ ਪਾਪਾ ਨੂੰ ਤਾਂ, ਉਹ ਪੁੱਛ ਰਹੇ ਕਨਫਰਮ ਕਰ ਲੈਂਦੇ, ਇੱਕ ਵਾਰੀ ਕਦੋਂ ਹੈ। ਉਹ ਬੁਕਿੰਗ ਰਹਿੰਦੀ ਹੈ, ਨਾ ਫਿਰ ਉਹ ਭੁੱਲ ਗਏ ਸੀ, ਕਿ ਅਗਲੇ ਹਫ਼ਤੇ ਕਿਹੜੀ ਕਿਹੜੀ ਹੈ, ਤਾਂ ਕਰਕੇ ਹਾਂਜੀ ਹੈਲੋ
ਆਵਾਜ਼ ਨਹੀਂ ਆ ਰਹੀ ਤੁਹਾਡੀ
ਹੁਣ ਆ ਰਹੀ ਹੈ।
ਨਹੀਂ, ਹਜੇ ਵੀ ਨਹੀਂ ਆ ਰਹੀ।
ਹੁਣ ਆ ਰਹੀ ਹੈ।
ਹਾਂਜੀ
ਹੁਣ ਆ ਰਹੀ ਆ
ਨਹੀਂ ਬੜੀ ਘੱਟ ਆ ਰਹੀ ਏ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਏ ਹਾਂਜੀ ਨੈਟਵਰਕ ਨਹੀਂ ਆ ਰਹੇ ਤੁਹਾਡੇ ਹੈਲੋ ਹਾਂਜੀ ਹੁਣ ਆ ਰਹੀ ਏ ਹਾਂਜੀ
ਤੇ ਉਹ ਫਿਰ ਨਾ ਆਪਣਾ ਦੱਸ ਦੇਣਾ ਮੈਨੂੰ
ਕਰਨਾ ਏ ਹਨਾ ਮਾਇਆ ਮੁਇਆ ਦੱਸ ਦੇਣਾ ਵੀ
ਅੱਛਾ।
ਹਾਂ
ਹਾਂਜੀ ਠੀਕ ਏ ਕੋਈ ਨੀ ਦੱਸ ਦਾਂਗੀ
ਤੇ ਪ੍ਰਸ਼ਾਦਾ ਪਾਣੀ ਸਭ ਸਾਡੇ ਵੱਲ ਹੀ ਛਕਣਾ ਤੁਸੀਂ
ਅੱਛਾ, ਅੱਛਾ ਤੇ ਕਿਤਨੇ ਵਜੇ ਸਵੇਰੇ ਸਵੇਰੇ ਜਾਂ ਸ਼ਾਮੀ
ਨਹੀਂ ਨਹੀਂ ਦੇਣਾ ਦੇਣਾ
ਅੱਛਾ ਤੇ ਅਖੰਡ ਮਤਲਬ ਕੀ ਮਤਲਬ ਕਿਹੜਾ ਪਾਠ ਕਰਾ ਰਹੇ ਹੋ ਪਾਠ ਵਗੈਰਾ ਕਰਾ ਰਹੇ ਹੋ ਨਾ ਸੁਖਮਨੀ ਸਾਹਿਬ ਦਾ
ਨਹੀਂ ਉਹ ਹਾਲੇ ਪਲੈਨਿੰਗ ਮੈਂ ਉਹਨਾਂ ਨਾਲ ਹੀ ਗੱਲ ਕਰਕੇ ਨਾ ਬਾਈ ਸਾਹਿਬ ਨਾਲ ਤੇ ਫਿਰ ਦੱਸਾਂਗਾ ਤੁਹਾਨੂੰ ਹਾਲੇ ਸਿਰਫ਼ ਲੰਗਰ ਦੀ ਪਲੈਨਿੰਗ ਹੋਈ ਆ
ਅੱਛਾ, ਅੱਛਾ ਤੇ ਲੰਗਰ ਵਿਚ ਕੀ- ਕੀ ਬਣਵਾ ਰਹੇ ਹੋ।
ਲੰਗਰ ਵਿੱਚ ਬਣਾ ਰਹੇ ਅੱਜ ਅਸੀਂ ਤੰਦੂਰੀ ਪ੍ਰਸ਼ਾਦੇ
ਅੱਛਾ।
ਤੇ ਹਾਂ ਮਾਂਹ ਰਾਜਮਾ
ਅੱਛਾ- ਅੱਛਾ।
ਤੇ ਮਿਕਸ ਮੈਜਿਕ
ਅੱਛਾ।
ਤੇ ਦਹੀਂ ਦਾ ਰਾਇਤਾ
ਠੀਕ ਏ ਠੀਕ ਏ
ਹਾਂ ਤੇ ਨਾਲ ਗੁਲਾਬ ਜਾਮੁਨ ਵਗੈਰਾ ਦੇਖਦੇ ਆ ਆਈਡੀਆ ਤਾਂ ਢਾਈ ਤਿੰਨ ਸੌ ਬੰਦਿਆਂ ਦਾ ਹੈ। ਜ਼ਿਆਦਾ ਵੀ ਹੋ ਜਾ ਹੋ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹਾਂ ਹਾਂ ਬਸ ਆਪ ਆਪਣੇ ਘਰ ਘਰ ਤਾਂ ਹੀ
ਹਾਂ ਤੁਹਾਡੇ ਤੇ ਹੈ ਬੜਾ ਵੱਡਾ ਹੋਲ ਹੈ ਨਾ
ਠੰਡੀ ਹੋ ਜਾਏਗੀ ਪਹਿਲੋਂ ਕੋਲਡ ਡਰਿੰਕ ਹੋਏਗੀ ਪਕੌੜੇ ਹੋਣਗੇ
ਅੱਛਾ- ਅੱਛਾ। ਠੀਕ ਏ ਠੀਕ ਏ ਵਧੀਆ ਕਰਾ ਰਹੇ ਹੋ ਮਤਲਬ ਹਨਾ ਠੀਕ ਏ ਅਸੀਂ ਵੀ ਕਰਾਵਾਂਗੇ ਨਾ ਫਿਰ ਤਾਂ
ਬਾਹਰ, ਬਾਹਰ ਕੌਫੀ ਵੀ ਲੱਗੀ ਹੋਏਗੀ
ਅੱਛਾ, ਅੱਛਾ ਤੇ ਕਿਵੇਂ ਮਤਲਬ ਲੰਗਰ ਛਕਾਓਗੇ ਜਾਂ ਸਟੋਲ ਵਗੈਰਾ ਲਾਓਗੇ ਰੋਟੀ ਯਾਰ ਮਤਲਬ ਜਿਵੇਂ
ਹਾਂ ਬਸ ਉਹ ਮੈਂ ਹੁਣ ਗੱਲ ਕਰਨੀ ਏ ਨਾ ਉਹਨਾਂ ਨਾਲ ਤੁਹਾਡੇ ਪਾਪ ਗੱਲ ਕਰਨੀ ਏ ਤੇ ਉਹ ਉਹਨਾਂ ਨੂੰ ਪੁੱਛ ਕੇ ਥੋੜੀ ਰਾਏ ਲੈ ਕੇ ਕੀ ਕਿਸ ਤਰ੍ਹਾਂ ਕਰਨਾ ਚਾਹੀਦਾ ਏ ਫਿਰ ਉਹ ਦੱਸਣਗੇ ਫਿਰ ਆਪਾਂ ਪਲੈਨਿੰਗ ਕਰਾਂਗੇ ਹਾਂ ਤੇ ਤੁਸੀਂ ਸਾਰਿਆਂ ਨੇ ਆਣੇ ਹਾਂ ਨਹੀਂ ਤੁਸੀਂ ਸਾਰਿਆਂ ਨੇ ਆਣੇ ਹਾਂ। ਸਾਰਿਆਂ ਨੇ ਆਣਾ ਤੁਸੀਂ ਹਾਂ।
ਜੀ ਜ਼ਰੂਰ
ਤੁਸੀਂ ਤੁਹਾਡੇ ਪਾਪਾ ਤੇ ਆਣਾ ਹੀ ਏ ਤੁਸੀਂ ਆਣਾ ਮੰਮੀ ਤੁਹਾਡੇ ਆਣਗੇ ਭਰਾ ਤੁਹਾਡਾ ਆ ਜਾਏਗਾ ਦਾਦੀ ਨੂੰ ਵੀ ਨਾਲ ਨੀ ਲਿਆਣਾ
ਹਾਂਜੀ ਕੋਈ ਗੱਲ ਨਹੀਂ ਕਹਾਂਗੀ ਮੈਂ ਸਾਰਿਆਂ ਨੂੰ ਹੀ
ਹਾਂ ਬਿਲਕੁਲ ਬਿਲਕੁਲ ਹੋਰ ਕੁਛ
ਬਸ ਜੀ ਤੁਹਾਡੀ ਦੁਕਾਨ ਉਹ ਤੁਸੀਂ ਮੋਲ ਖੋਲਿਆ ਸੀ ਤੁਸੀਂ ਕਹਿ ਰਹੇ ਸੀ। ਠੀਕ ਚੱਲ ਰਿਹਾ
ਹਾਂ
ਕੱਪੜਿਆਂ ਦਾ ਕੱਪੜਿਆਂ ਦਾ ਤੇ ਉਹ ਸਭ ਕੁਛ ਅੱਛਾ, ਅੱਛਾ ਅੱਛਾ ਠੀਕ ਹੈ ਠੀਕ ਤੇ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਮਤਲਬ ਹੋਲਸੇਲ ਤੋਂ ਹਾਂਜੀ ਹੋਲਸੇਲ ਤੋਂ ਮਤਲਬ
ਹਾਂ ਹੋਲਸੇਲਰ ਆਪਣੇ ਹੈ ਫੈਕਟਰੀ ਵਾਲੇ ਹੈ।
ਅੱਛਾ, ਅੱਛਾ ਠੀਕ ਹੈ, ਠੀਕ ਹੈ, ਠੀਕ ਹੈ।
ਤੇ ਕੁਛ ਬਾਹਰੋਂ ਵੀ ਆਉਂਦਾ ਸਾਡਾ ਨਾ ਬਾਹਰੋਂ ਪੋਰਟਰੇਡ ਕੱਪੜਾ ਵੀ ਅਸੀਂ ਇੰਪੋਰਟ ਕਰਵਾਉਂਦੇ ਹਾਂ।
ਅੱਛਾ ਸਹੀ ਹੈ ਫਿਰ ਤੇ ਫਿਰ ਤੇ ਬੜਾ ਚੱਲੇਗਾ ਵੇਖਣਾ।
ਹਾਂ ਇੰਪੋਰਟ ਕਰਾਦੇ ਆ ਵਧੀਆ ਕੱਪੜਾ ਬਹੁਤ ਮਹਿੰਗਾ
ਹਾਂਜੀ ਹਾਂਜੀ
ਤੇ ਹੋਰ ਤੁਸੀਂ ਸੁਣਾਓ ਆਏ ਨੀ ਫਿਰ ਤੁਸੀਂ ਸਮਾਨ ਲੈਣ
ਬਸ ਟਾਈਮ ਨਹੀਂ ਮਿਲਿਆ ਕੀ ਕਰੀਏ ਉਹ ਪੇਪਰ ਚੱਲ ਰਹੇ ਸੀ ਤੇ ਪੜ੍ਹਨ ਦਾ ਫਿਰ ਹੁੰਦਾ ਨਾ ਪੜ੍ਹਾਈ ਕਰਨੀ ਹੁੰਦੀ ਹੈ ਹਾਂਜੀ
ਠੀਕ ਹੈ ਠੀਕ ਹੈ
ਕੋਈ ਨਹੀਂ ਟਾਈਮ ਮਿਲੇਗਾ ਤੇ ਆਵਾਂਗੇ ਅਸੀਂ ਜ਼ਰੂਰ
ਹਾਂ ਹਾਂ
ਕਰਨੀ ਵੀ ਹੈ ਥੋੜ੍ਹੀ ਬਹੁਤ ਸ਼ੋਪਿੰਗ ਕਰਾਂਗੇ ਉੱਧਰ ਹੀ
ਬਿਲਕੁਲ ਥੋੜਾ ਦੇਖੋ ਭਾਈ ਸਾਹਿਬ ਆ ਗਏ ਨੇ ਆ ਗਏ ਨੇ ਤੇ ਉਹਨਾਂ ਨਾਲ ਕਰਾ ਦਿਓ ਥੋੜ੍ਹੀ ਗੱਲ ਮੈਂ ਹਾਂ ਦੇਖੋ।
ਵੇਖਣੀ ਆ
ਆ ਦੇਖੋ
ਆਏ ਤੇ ਨਹੀਂ ਵੈਸੇ ਹਲੇ ਦਿਖ ਤੇ ਰਹੇ ਨੀ ਟਾਈਮ ਲੱਗ ਜਾਂਦਾ ਨਾ ਉਹ ਆਉਂਦੇ ਦੂਰ ਹੈਗਾ ਨਾ ਗੁਰਦੁਆਰਾ ਫਿਰ
ਹਾਂ ਨਹੀਂ ਉਹ ਬ੍ਰਦਰ ਵੀ ਨਹੀਂ ਆਇਆ ਤੁਹਾਡਾ ਦੇਖੋ ਜਿਹੜਾ ਜੋੜੀ ਵਜਾਦਾ ਹੈ ਨਹੀਂ ਦੇਖੋ ਉਹ ਆ ਗਿਆ ਹੋਣਾ
ਅੱਛਾ
ਦੇਖੋ ਆ ਗਿਆ ਤੇ ਠੀਕ ਨੀ ਤੇ ਫਿਰ ਰਹਿਣ ਦੇਣਾ
ਨਹੀਂ ਹਲੇੇ ਤੱਕ ਤੇ ਨਹੀਂ ਆਇਆ।
ਅੱਛਾ
ਹਾਂਜੀ ਵੈਸੇ ਆ ਜਾਣਾ ਚਾਹੀਦਾ ਸੀ ਉਹਨੂੰ ਇਸ ਟਾਈਮ ਤੱਕ ਤੇ ਆ ਜਾਣਾ ਚਾਹੀਦਾ ਸੀ।
ਫਿਰ ਉਹ ਡਿਊਟੀ ਤੇ ਫਿਰ ਕੁੜਤੇ ਪਜਾਮੇ ਪਾ ਕੇ ਜਾਂਦੇ ਨੇ ਹਨਾ
ਹਾਂਜੀ ਹਾਂਜੀ ਉਹ ਪ੍ਰੋਫੈਸ਼ਨਲ ਫਿਰ ਕੁੜਤੇ ਪਜਾਮੇ ਪਾਣੇ ਨਾ
ਅਤੇ ਕੁੜਤੇ ਪਜਾਮੇ ਹਾਂ ਕੁੜਤੇ ਪਜਾਮੇ ਕਿੱਥੋਂ ਸਆਉਂਦੇ ਨੇ ਉਹ
ਉਹ ਬਾਹਰੋਂ ਟੇਲਰਾਂ ਕੋਲ ਹੀ ਸਿਲਾਉਂਦੇ ਨੇ ਮਤਲਬ ਇੱਕ ਦੋ ਹੈਗੇ ਨੇ ਪਾਪਾ ਦੇ ਜਾਣ ਘਰ ਉੱਧਰ
ਅੱਛਾ ਮੈਂ ਆਪ ਪਲਾਨਿੰਗ ਕਰ ਰਿਹਾ। ਥੋੜੇ ਨਾ ਇੱਕ ਦੋ ਕੁੜਤੇ ਪਜਾਮੇ ਵੀ ਸਵਾਈਏ ਵਧੀਆ ਲੱਗਦੇ ਨੇ ਪਾਏ ਹੋਏ ਨਾ। ਵਾਈਟ ਏ
ਪੁੱਛਣਾ ਪਾਪਾ ਕੋਲੋਂ ਕਿੰਨਾ ਕੋਲੋਂ ਸੁਆਉਦੇ ਨੇ, ਉਹਨਾਂ ਦੇ ਕੋਂਟੈਕਟ ਹੈਗੇ ਨੇ ਦੋ, ਚਾਰ ਬੰਦੇ ਦੱਸ ਦੇਣਗੇ ਤੁਹਾਨੂੰ ਠੀਕ ਰੇਟ ਵਿੱਚ ਸੀ ਦਿੰਦੇ ਨੇ ਉਹ, ਸਹੀ ਮਤਲਬ ਸਹੀ ਹੁੰਦਾ ਵਧੀਆ ਹੁੰਦਾ
ਅੱਛਾ
ਹਾਂਜੀ ਤੇ, ਤੁਸੀਂ ਕੋਈ ਓਕੇਜਨ ਸੁਆਣਾ ਹੈ ਜਾਂ, ਵੈਸੇ ਹੀ
ਹਾਂ, ਨਹੀਂ ਬਸ ਜਦੋਂ ਪ੍ਰੋਗਰਾਮ ਹੋਏਗਾ! ਤੇ ਇੱਕ ਕਾਲਾ, ਕੁੜਤਾ -ਪਜਾਮਾ ਇੱਕ ਚਿੱਟਾ
ਹਾਂਜੀ, ਹੋਣਾ ਚਾਹੀਦਾ ਹੁ। ਠੀਕ ਹੈ, ਤੇ ਕੱਪੜਾ ਤਾਂ ਤੁਸੀਂ, ਆਪਣੇ ਆਪ ਈ, ਮੰਗਵਾ ਲਿਆ ਹੋਣਾ ਹਨਾ, ਤੁਸੀਂ ਤੇ ਮੰਗਾਉਂਦੇ ਰਹਿੰਦੇ ਹੋ, ਕੱਪੜਾ
ਹਾਂ, ਨਈ ਉਹ ਕੁੜਤੇ ਵਾਸਤੇ ਨਾ, ਥੋੜ੍ਹਾ ਸਪੈਸ਼ਲ ਕੱਪੜਾ ਦੇਖਾਂਗੇ, ਮੰਗਵਾ ਲਵਾਂਗੇ ਥਾਨ ਮੰਗਾ ਲਾਂਗੇ ਦੋ-ਚਾਰ ਜਣੇ ਹੋਰ ਹੈ, ਨੇ ਤੇ ਉਹ ਵੀ ਉਹ -ਉਹ ਵੀ ਸਵਾ ਲੈਣਗੇ
ਹਾਂ, ਸਸਤਾ ਪੈ ਜਾਏਗਾ ਔਰ ਥਾਨ
ਹਾਂ, ਕੱਪੜਾ ਤੇ, ਆਉਂਦਾ ਏ ਸਾਡਾ, ਬੰਡਲ ਦੇ ਬੰਡਲ ਆਦੇ ਨੇ, ਹਰ ਹਫ਼ਤੇ
ਉਹੀ ਤੇ ਫਿਰ ਤੁਸੀਂ, ਆਪਣੇ ਉੱਧਰੋਂ ਹੀ, ਮੰਗਵਾ ਲੈਣਾ ਨਾ, ਜਿੱਥੋਂ ਮੰਗਵਾਉਂਦੇ ਹੋ
ਹਾਂ, ਉਥੋਂ ਇੱਕ ਬੰਡਲ ਉਹ ਮੰਗਾ ਲਉ, ਇੱਕ ਥਾਨ ਉਹ ਮੰਗਾਲਾਂਗੇ
ਹਾਂਜੀ -ਹਾਂਜੀ -ਹਾਂਜੀ ਪਾਪਾ, ਆਉਣਗੇ ਨਾ ਮੈਂ ਕਹਾਂਗੀ ਉਹਨਾਂ ਨੂੰ, ਕੀ ਤੁਹਾਨੂੰ ਕਹਿ ਦੇਣਗੇ ਦੱਸ ਦੇਣਗੇ
ਇਹਨਾਂ ਨੇ, ਵੀ ਲੈਣਾ ਹੋਇਆ, ਦੱਸ ਦੇਣਾ ਮੈਂ ਫਿਰ, ਇਕੱਠੇ ਦੋ -ਤਿੰਨ ਥਾਨ ਮੰਗਾਲਾਂਗਾ
ਅੱਛਾ, ਕੋਈ ਨੀ, ਫਿਰ ਮੈਂ ਕਹਿ ਦਾਂਗੀ ਹਾਂਜੀ ਕੋਈ ਗੱਲ ਨਈ ਕਹਾਂਗੀ, ਮੈਂ ਉਹਨਾਂ ਨੇ ਸਵਾਣਾ ਹੁੰਦਾ ਨਾ, ਪੂਰੇ ਜੱਥੇ ਨੇ ਫਿਰ
ਹੂ, ਹਾਂ। ਤੇ ਵੇਖ, ਲੈਣਾ ਪੁੱਛ ਲੈਣਾ ਉਹਨਾਂ ਨੂੰ। ਪੱਗਾਂ ਦੀ, ਵੀ ਲੋੜ ਹੋਈ, ਤੇ ਪੱਗਾਂ ਵੀ ਮੈਂ ਫਿਰ ਔਡਰ ਕਰ ਦਿਆਂਗਾ, ਫਿਰ ਪੱਗਾਂ ਵੀ, ਮੰਗਵਾ ਲਵਾਂਗੇ ਫਿਰ ਆਪ ਹਾਂ, ਇੱਕੋ ਜਗ੍ਹਾ ਤੋਂ, ਹੈ ਕੀ ਨਹੀ ਹੋਰ
ਕਹਿ ਦਵਾਂਗੀ ਮੈਂ ਕੋਈ ਨੀ, ਤੇ ਮਤਲਬ ਮਿਨੀਮਮ ਕਿਤਨੇ ਤੋਂ, ਚਾਲੂ ਹੁੰਦਾ ਆ ਮਤ ਮਤਲਬ, ਥੋੜਾ ਪ੍ਰਾਈਜ਼ ਦਾ
ਪ੍ਰਾਈਜ਼ ਦੇਖੋ ਜੀ, ਮੈਂ ਜਾਵਾਂਗਾ! ਮੈਂ ਕੁੜਤੇ -ਪਜਾਮੇ ਦਾ ਕੱਪੜਾ ਤੇ ਆਪ ਦੇਖ ਕੇ ਕੀ, ਤੇ ਫਿਰ ਔਡਰ ਕਰਕੇ ਆਵਾਂਗਾ! ਤੇ ਨਾ -ਨਾ ਕਰਦੀਆਂ ਵੀ, ਮੈਨੂੰ ਮਿਲੇਗੀ ਤੁਨ-ਤੁਨ ਦੋ ਢਾਈ -ਤਿੰਨ ਸੌ, ਰੁਪਏ ਮੀਟਰ ਵਾਲਾ, ਕੱਪੜਾ ਤੇ ਹੋਏਗਾ! ਹੀ ਸੀ ਵਧੀਆ ਵਾਲੇ ਸੁਆਵਾਂਗੇ
ਹਾਂ -ਹਾਂ ਵਧੀਆਵਾਲੇ, ਹੀ ਲੈਣੇ ਨੇ ਵੈਸੇ ਤੇ
ਮਤਲਬ, ਇਹ ਸਮਝ ਲਵੋ ਕਿ, ਸਿਲਾਈ ਸਮੇਤ ਆਪਣਾ ਨਾ -ਨਾ ਕਰਦਿਆਂ ਡੇਢ -ਦੋ ਹਜ਼ਾਰ ਦਾ ਕੁੜਤਾ- ਪਜਾਮਾ ਬਣ ਜਾਏਗਾ।
ਅੱਛਾ ਹਾਂ, ਸਹੀ ਹੈ ਵੈਸੇ ਇਤਨੇ ਤੇ ਪੈ ਹੀ! ਜਾਂਦੇ ਨੇ ਇਤਨੇ ਦਾ, ਤੇ ਹੋ, ਹੀ ਜਾਂਦਾ ਏ
ਤੇ ਤਿੰਨ -ਚਾਰ ਸੌ ਰੁਪਏ, ਪੰਜ ਸੌ ਰੁਪਏ, ਸਿਲਾਈ ਲੱਗ ਜਾਏਗੀ।
ਨਹੀਂ ਜੀ, ਜ਼ਿਆਦਾ ਲੱਗਦੀ ਵੈਸੇ
ਜ਼ਿਆਦਾ ਲੱਗਦੀ ਏ, ਹਾਂ ਮੈਨੂੰ ਮੈਂ ਕਦੀ ਸਵਾਏ ਨਹੀਂ! ਤੁਹਾਨੂੰ ਪਤਾ ਹੋਣਾ
ਹਾਂਜੀ, ਨਹੀਂ ਜ਼ਿਆਦਾ ਲੱਗਦੀ ਏ, ਸਵਾਈ ਤੇ
ਅੱਛਾ।
ਹੂ
ਚਲੋ ਕੋਈ ਨਹੀਂ, ਦੇਖ ਲਾਂਗੇ ਤਾਂ ਮੌਕੇ ਤੇ ਜਿਸ ਤਰ੍ਹਾਂ
ਹਾਂਜੀ -ਹਾਂਜੀ।
ਠੀਕ ਹੋਰ ਤੁਸੀਂ ਸੁਣਾਓ? ਫਿਰ ਕੀ ਚੱਲ ਰਿਹਾ ਪੜ੍ਹਾਈ ਠੀਕ ਚੱਲ ਰਹੀ ਏ
ਹਾਂਜੀ, ਬਹੁਤ ਵਧੀਆ ਚੱਲ ਰਹੀ, ਪੜ੍ਹਾਈ ਬਸ ਕਹਿ ਤੇ ਰਹੀ ਹਾ, ਪੇਪਰ ਚੱਲ ਰਹੇ ਨੇ, ਉਹੀ ਪੜ੍ਹ ਰਹੀ ਸੀ। ਬਹਿ ਕੇ ਹਾਂਜੀ, ਬਸ ਹੁਣ ਹੀ ਆ ਵਾਲੇ ਪੇਪਰ ਖਤਮ ਤ ਬਸ ਫੇਰ ਛੁੱਟੀਆਂ ਲੱਗ ਜਨਗੀਆਂ, ਹਾਂਜੀ
ਤਾਂ ਛੋਟੀਆਂ ਚ ਕਿ ਤੇ ਜਾਣ ਦੀ ਹੈ ਪਲਾਨਿੰਗ
ਵੇਖਦੇ ਹਾਂ, ਸੋਚ ਤੇ ਰਹੇ ਹਾਂ, ਸ਼ਿਮਲਾ ਵਗੈਰਾ ਚਲੇ ਜਾਨੇ ਆ ਛੁੱਟੀਆਂ ਚ ਜਾਨ ਹੁੰਦਾ ਵੈਸੇ
ਅੱਛਾ, ਹਾਂ ਉਹ ਤੇ ਹੈ ਈ
ਹਾਂਜੀ ਫਿਰ
ਛੁੱਟੀਆਂ ਵੀ ਪੈਂਦੀਆਂ ਨੇ ਕੋਲਜ ਵਾਲੀਆਂ ਦੀਆਂ ਛੁੱਟੀਆਂ ਪੈਂਦੀਆਂ ਨੇ?
ਹਾਂਜੀ ਉਹ ਨਾ ਮਤਲਬ ਪਹਿਲੇ ਸਾਲ ਚ ਪੈਂਦੀਆਂ ਨੇ ਫਿਰ ਦੂਜੇ ਤੀਜੇ ਚ ਤੇ ਫੇਰ ਉਹ ਹੋ ਜਾਂਦੇ ਬਹੁਤ ਘੱਟ ਹੋ ਜਾਂਦੀਆਂ ਨੇ ਫਿਰ ਇੰਟਰਨਸ਼ਿਪ ਵਗੈਰਾ ਕਰਨੀ ਪੈ ਜਾਂਦੀ ਏ
ਅੱਛਾ, ਤੇ ਹੁਣ ਮਤਲਬ ਛੁੱਟੀਆਂ ਨੇ ਹੋਨ
ਹਾਂਜੀ ਥੋੜ੍ਹੀ ਬਹੁਤ ਤੇ ਹੈ ਹੀ ਨੇ
ਅੱਛਾ, ਚਲੋ ਠੀਕ ਹੈ ਫਿਰ, ਹੈ ਨਾ ਆਣਗੇ ਪਾਪਾ ਤੇ ਫੇਰ ਗੱਲ ਕਰਾਂਨਾ
ਅੱਛਾ ਠੀਕ ਹੈ ਕੋਈ ਨੀ, ਓਕੇ